ਹੈਲੋ।
ਹਾਂਜੀ ਸ਼ਸ੍ਰੀ ਕਾਲ ਜੀ।
ਸਸ਼੍ਰੀ ਕਾਲ, ਹੋਰ ਕਿਦਾ, ਵਧੀਆ ਤੁਸੀਂ ਸੁਣਾਉ।
ਹੋਰ, ਅਸੀਂ ਵਧੀਆ ਗਿਆ ਏ, ਹੋਰ ਠੀਕ ਓ।
ਹਾਂਜੀ-ਹਾਂਜੀ।
ਕੀ ਕਰ ਰਹੇ ਸੀ, ਹਾਂਜੀ-ਹਾਂਜੀ ਸਾਡੇ ਘਰ 'ਚ' ਵੀ ਸਭ ਠੀਕ ਨੇ।
ਵਧੀਆ।
ਕਰ ਰਹੇ ਸੀ।
ਮੈਂ ਹੁਣੇ ਖਾਣਾ ਖਾਇਆ ਸੀ।
ਅੱਛਾ ਖਾਂ ਵੀ ਲਿੱਤਾ ਐ।
ਹਾਂਜੀ, ਅਭੀ ਸਵੇਰ ਵੀ ਨੀ ਨਾਸ਼ਤਾ ਕੀਤਾ ਸੀ ਤੇ ਹੁਣ ਖਾ ਲਿੱਤਾ।
ਸਵੇਰ ਨੀ ਕੁਝ ਖਾਂਦੇ ਹੈਗੇ ਤੁਸੀਂ।
ਨਹੀਂ ਮੈਂ ਦੁੱਧ ਦੇ ਨਾਲ ਬਿਸਕਿਟ ਖਾ ਲੇ ਸੀ।
ਹਾਂਜੀ-ਹਾਂਜੀ ਭਰ ਜਾਂਦਾ।
ਅੱਛਾ ਜੀ, ਫਿਰ ਇੱਕ ਟਾਈਮ ਰੋਟੀ ਖਾਂਦੇ ਤੁਸੀਂ ਦੁਪਹਿਰੇ।
ਹਾਂਜੀ-ਹਾਂਜੀ।
ਤੁਹਾਡਾ ਨਾਸ਼ਤਾ ਵੀ ਹੋ ਗਿਆ, ਤੁਹਾਡਾ ਲੰਚ ਵੀ ਹੋ ਗਿਆ ਹਨਾ, ਇਹ ਰਾਤੀ ਦੀ ਵੀ ਛੁੱਟੀ ਐ।
ਨਹੀਂ-ਨਹੀਂ ਰਾਤੀ ਤਾਂ ਖਾਵਾਂਗੀ।
ਅੱਛਾ, ਹਾਂ ਆਪਾਂ ਵੀ ਖਾ ਲਿਆ
ਅੱਛਾ, ਤੁਸੀਂ ਕੀ ਬਣਾਇਆ
ਅਸੀਂ ਦਾਲ, ਮੂੰਗੀ ਮਸਰੀ ਤੇ ਚਾਵਲ ਬਣਾਏ ਨੇ
ਅੱਛਾ, ਅਸੀਂ ਵੀ ਦਾਲ ਬਣਾਈ ਸੀ ਹਲੇ
ਆ ਤ ਹੋਰ ਕੀ ਤਾਂ ਸਬਜ਼ੀ ਤਾਂ ਹੈ ਨੀ ਤੇ ਬੱਚੇ ਸੋਕੇੇ ਖਾਂਦੇ ਨੀ ਹੈਗੇ, ਨਾ ਭਿੰਡੀ ਤੋਰੀ ਇਹ ਚੀਜ਼ਾਂ ਤਾਂ ਖਾਂਦੇ ਨੀ ਹੈਗੇ ਤੇ ਦਾਲ ਵਗੈਰਾ ਤਾਂ ਖਾ ਲੈਂਦੇ ਨੇ ਚਾਵਲ-ਚਾਵਲ ਬਣੇ ਨਾ ਤੇ ਦਾਲ ਤਾਂ ਖਾ ਲੈਂਦੇ ਨੇ ਬਾਕੀ ਸਬਜ਼ੀ ਨੀ ਖਾਂਦੇ ਹੈਗੇ
ਅੱਛਾ-ਅੱਛਾ ਤੇ ਫ਼ਿਰ ਦਾਲ ਨਾਲ ਚਾਵਲ ਬਣਾ ਲਈ ਓ
ਹਾਂਜੀ, ਜਿਵੇਂ ਕੜੀ ਹੋ ਗੀ, ਦਾਲ ਚਾਵਲ ਹੋ ਗਏ, ਇਹ ਤਾਂ ਖਾ ਲੈਂਣੇ ਨੇ ਰਾਜਮਾਂਹ ਹੋ ਗੇ, ਛੋਲੇ ਹੋ ਗੇ ਇਹ ਤਾਂ ਜਲਦੀ ਖਾ ਲੈਂਦੇ ਨੇ ਬਾਕੀ ਸਬਜ਼ੀ ਹੋ ਗਈ ਤੋਰੀ, ਲੋਕੀ ਇਹ ਨੀ ਖਾਂਦੇ ਹੈਗੇ
ਉਹ ਥੋੜ੍ਹਾ ਮੁਸ਼ਕਿਲ ਨਾਲ਼ ਖਾਂਦੇ ਆ ਬੱਚੇ
ਹਾਂ ਪਰ ਇਹ ਚੀਜ਼ ਐ ਅੱਛੀ ਹੁੰਦੀ ਨਾ ਸਿਹਤ ਵਾਸਤੇ
ਉਹ ਫ਼ਿਰ ਬੱਚਿਆਂ ਨੂੰ ਟੇਸਟ ਚਾਹੀਦਾ ਵਧੀਆਂ
ਹਾਂ ਬੱਚੇ ਮੰਨਦੇ ਨੀ ਨਾ ਇਹ ਗੱਲ ਨਹੀਂ ਫਾਸਟ ਫੂਡ ਹੋਗਿਆ ਐ ਖਾਂਦੇ ਨੇ ਐ ਘਰ ਦੀ ਚੀਜ਼ ਬਣੀ ਵੀਈ ਅੱਛੀ ਨੀ ਲੱਗਦੀ ਇਹਨਾਂ ਨੂੰ
ਤੇ ਉਹਦੇ ਵਿੱਚ ਕੀ ਨਾ ਹੈ ਕੁਝ ਹੋਰ ਮਿਕਸ ਕਰਕੇ ਫ਼ੇਰ ਬਣਾ ਲੋ
ਕਿਦੇ ਵਿੱਚ
ਜਿਵੇਂ ਗੀਆਂ ਵਗੈਰਾ ਹੋ ਗਿਆ ਉਸਦੇ ਕੋਫ਼ਤੇ ਬਣਾ ਲੋ
ਸਾਡੇ 'ਚ' ਮਤਲਬ ਸਾਡੇ 'ਚ' ਨ ਅਸੀਂ ਖਾਂਦੇ ਨੀ ਹੈਗੇ ਨਾ ਕੋਫ਼ਤੇ ਹੈਗੀ ਆ
ਅੱਛਾ
ਹਾਂ-ਹਾਂ, ਸਾਡੇ ਕਾਸ਼ਟ ਖਾਂਦੇ ਨੀ ਹੈਗੇ
ਤੇ ਬਣਾ ਲੋ ਫੇ਼ਰ
ਹਾਂਜੀ, ਇੱਕ ਵਾਰੀ ਮੈਂ ਬਣਾਏ ਸੀ ਤੋਰੀ ਦੇ ਕੋਫ਼ਤੇ ਤੇ ਇਹਨਾਂ ਨੇ ਤਾਂ ਖਾਧੇ ਨੀ ਹੈਗੇ, ਕਈ ਵਾਰੀ ਆਪਾਂ ਹੀ ਖਾਧੀ ਸੀ ਔਰ ਤਾਂ ਕਿਸੇ ਨੇ ਮੂੰਹ ਨੀ ਲਿਆ ਅੱਗੇ
ਤੇ ਫ਼ਿਰ ਕਬਾਬ ਬਣਾ ਲਉ ਉਹਦੇ
ਉਹ ਕਿਵੇਂ ਬਣਦੇ ਹੈਗੇ ਨੇ
ਉਹ ਜਿਸਦਾਂ ਉਹਨੂੰ ਕੀ ਨਾ ਏ ਮਾੜਾ ਜਿ ਬੋਇਲ ਕਰਕੇ
ਤਾਡੇ, ਤੋਰੀ ਨੂੰ ਵੀ
ਹਾਂਜੀ ਤੇ ਉਸਦਾ ਫ਼ਿਰ ਪਾਣੀ 'ਚ' ਪਾਣੀ ਚੋੜ ਕੇ ਫੇ਼ਰ ਉਸਨੂੰ ਗ੍ਰਾਇੰਡ
ਅੱਛਾ-ਅੱਛਾ
ਫ਼ੇਰ ਉਹਦੇ ਵਿੱਚ ਮਾੜੇ ਜੇ ਆ ਤੁਸੀਂ ਦਾਲ ਵੀ ਉਹ ਕਰਕੇ ਸਕਦੇ ਹੋ ਗ੍ਰਾਈੰਡ ਕਰਕੇ ਫੇ਼ਰ ਉਸ ਵਿੱਚ ਵੇਸਣ ਤੇ ਨਾਲ਼ ਮਸਾਲੇ ਡਾਲ ਕੇ ਉਹਨੂੰ ਬਾਈੰਡ ਕਰ ਲਿਉ ਗੁਣ ਲੈਂਦੇ ਆ
ਤੇ ਉਹ ਕਰਕੇ ਉਹਨੂੰ ਜਿਹੜੀ ਸ਼ੇਪ 'ਤੇ ਤੁਸੀਂ ਖਾਣੇ ਆ ਉਹ ਕਰਕੇ ਫ਼ਰਾਈ ਕਰ ਲਉ
ਹਾਂਜੀ।
ਤੇ ਨਾਲ਼ ਅ ਤੇ ਨਾਲ਼ ਹਰੀ ਚਟਨੀ ਨਾਲ਼ ਖਾ ਲੋ
ਅੱਛਾ-ਅੱਛਾ ਚਲੋ ਬਣਾ ਕੇ ਵੇਖਾਂਗੇ ਤੁਸੀਂ ਦੱਸਿਆਂ ਗਿਆ ਉਹਨੂੰ ਬਣਾ ਕੇ ਵੇਖਾਂਗੇ
ਹਾਂ ਕਿਸੇ ਵੀ ਚੀਜ਼ ਤੇ ਬਣਾ ਸਕਦੇ ਓ ਜ਼ਰੂਰੀ ਨਹੀਂ ਐ ਕਿ ਸਿਰਫ਼ ਤੋਰੀ ਦੇ ਬਣਾ ਲਿਆ।
ਅੱਛਾ-ਅੱਛਾ।
ਜਿਹੜੇ ਮਰਜ਼ੀ ਫਰੂਟਸ ਡਾਲ ਲਉ
ਹੋਰ।
ਅੱਛਾ ਜੀ।
ਤੇ ਵੇਸਨ ਡਾਲੋ ਨਾਲ ਮਾੜਾ ਜਿਆ ਸੂਜੀ ਵੀ ਡਾਲ ਸਕਦੇ ਉਹਦੇ ਵਿੱਚ
ਅੱਛਾ-ਅੱਛਾ।
ਉਹਨੂੰ ਗੁੰਦਨ ਲਈ।
ਅੱਛਾ-ਅੱਛਾ ਫਿਰ ਉਹ ਸੁਆਦ ਬਣ
ਹਾਂ, ਵਧੀਆ ਟੇਸਟ ਆਂਦਾ ਫਿਰ।
ਇਸ ਨਾਲ ਜੁੜਦੇ-ਜੁੜ ਜਾਂਦੇ ਹੋਣੇ।
ਹਾਂ, ਬੇਸਣ ਤੇ ਦੋਨੋ ਡਾਲ ਲੋ।
ਅੱਛਾ-ਅੱਛਾ, ਅੱਛਾ।
ਹਾਂ। ਮੈਂਨੂੰ ਵੀ ਕਿਸੇ ਨੂੰ ਦੱਸਿਆ ਸੀ ਤੇ ਮੈਂ ਟ੍ਰਈ ਨਹੀਂ ਕੀਤਾ ਮੈਂ ਵੀ ਟ੍ਰਈ ਕਰਾਂਗੀ।
ਅੱਛਾ-ਅੱਛਾ, ਚਲੋ ਆਪਾਂ ਵੀ ਟਰਾਈ ਕਰਾਂਗੇ।
ਹਾਂਜੀ,
ਇਤਨੀ ਮਿਹਨਤ ਕਰ, ਇਤਨੀ ਮਿਹਨਤ ਬਾਅਦ ਬੱਚੇ ਨਾ ਖਾਣ ਗੇ। ਫਿਰ ਕੀ ਕਰਾਂਗੇ ਆਪਾਂ।
ਨਹੀਂ ਉਹਦੇ ਵਿੱਚ ਫਿਰ ਮਸਾਲੇ ਵਗੈਰਾ ਡਾਲ ਲੋ ਨਾ ਵਧੀਆ-ਵਧੀਆ।
ਅੱਛਾ-ਅੱਛਾ, ਅੱਛਾ, ਛਾ
ਫੇਰ, ਤੇ ਫਿਰ ਦ ਜਿਵੇਂ ਦਾਲ ਦੇ ਉਹ ਹੋ ਜਾਂਦੇ ਐ।
ਹਾਂਜੀ-ਹਾਂਜੀ
ਉਹ ਟੇਸਟੀ-ਟੇਸਟੀ ਬਣਦੇ ਆ।
ਹਾਂਜੀ-ਹਾਂਜੀ।
ਫ਼ਿਰ ਉਹਦਾ ਟੇਸਟ ਨੀ ਆਉਂਦਾ ਨਾ ਫਿਰ ਜਦੋਂ ਉਹਦੇ ਵਿੱਚ ਸੂਜੀ ਤੇ ਮੈਦਾ ਉਹ ਸੂਜੀ ਦੇ ਬੇਸਨ ਵੀ ਡਲਦਾ ਤਾਂ ਫਿਰ ਉਸਦਾ ਟੇਸਟ ਅਲੱਗ ਹੋ ਜਾਂਦਾ।
ਹਾਂਜੀ-ਹਾਂਜੀ।
ਜਿੱਦਾ ਬਾਜ਼ਾਰ ਮਿਲਦਾ ਆ ਹਰੇ ਭਰਾ ਕਬਾਬ ਹੋ ਗਿਆ।
ਅੱਛਾ, ਬਾਜ਼ਾਰ ਮਿਲਦਾ ਹੈਗਾ। ਆਪਾਂ ਕਦੇ ਖਾਧਾ ਨੀ ਹੈਗਾ ਨਾ, ਇਸ ਵਾਸਤੇ ਪੁੱਛ ਰਹੀ ਐ। ਮੈਂ ਕਿਵੇਂ ਬਣਦਾ ਹੈਗਾ ਆ।
ਅੱਛਾ-ਅੱਛਾ।
ਹਾਂਜੀ-ਹਾਂਜੀ, ਨਾਮ ਨਾ
ਸਿਰਫ ਕਹਿੰਦੀ। ਲੇਕਿਨ ਨੋਨ ਵੈਜ ਹੁੰਦੇ ਆ ਕਬਾਬ, ਤੇ ਉਸ ਤੋਂ ਬਾਅਦ ਦੀਰੇ-ਦੀਰੇ ਵੈਜ ਆਲੇ ਵੀ ਬਣਨ ਲੱਗ ਗੇ।
ਹਾਂਜੀ-ਹਾਂਜੀ, ਹਾਂਜੀ।
ਦਾਲ ਵਗੈਰਾ ਨਾ, ਆਲੂ ਵਗੈਰਾ ਨਾਲ ਬਣਾ ਸਕਦੇ ਆ।
ਹਾਂਜੀ, ਬਣਾ ਕੇ ਦੇਖਾਂਗੇ ਆਪਾ ਵੀ।
ਹਾਂਜੀ-ਹਾਂਜੀ।
ਹੋਰ।
ਥੋੜੀ ਦੇਰ ਪਹਿਲਾਂ ਬਾਰਿਸ਼ ਆਈ ਸੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਇੱਥੇ ਵੀ ਏਹ ਬਾਰਿਸ਼ ਤਾਂ ਇਹ ਤਾਂ ਮੌਸਮ ਈਂ ਇਵੇਂ ਐਂ, ਏਦਾ ਦਾ ਹੈਗਾ ਵੇਖ ਉਥੇ ਵੀ
ਇੱਕ, ਇੱਕ ਅੰਬਾਲਾ ਰੋਡ ਕਿ ਉੱਥੇ ਬੜੀ ਤੇਜ਼ ਬਾਰਿਸ਼ ਆ ਰਹੀ ਸੀ। ਮੈਂ ਸੁਣਿਆ ਸਵੇਰ ਦੀ ਆ ਰਹੀ ਉੱਥੇ ਤਾਂ।
ਉੱਥੋਂ ਦੀ ਤਾਂ ਮੌਸਮ ਐਵੇਂ ਦਾ ਹੈਗਾ ਵੇ
ਉਹ ਤੇ ਹੈ ਹੁਣ ਬਾਰਿਸ਼ ਆਲਾ ਮੌਸਮ ਚੱਲਦਾ ਨਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਏਥੇ ਤਾਂ ਮਾੜਾ-ਮੋਟਾ ਈ। ਹਾਂਜੀ, ਇਹ ਤਾ ਮਾੜਾ-ਮੋਟਾ ਛਿੜਕਾ ਲੱਗਿਆ ਹੈਗਾ।
ਹਾਂ ਉਹ ਤੇ ਹੈ ਈ ਪੰਜ ਮਿੰਟ ਵੀ ਨੀ ਆਈ ਸੀ।
ਹਾਂਜੀ-ਹਾਂਜੀ।
ਆਈ ਤੇ ਗਈ ਤੇ ਫਿਰ ਗੁੰਮ ਮੌਸਮ ਹੋ ਗਿਆ ਫੇਰ।
ਹਾਂਜੀ-ਹਾਂਜੀ ਗੁੰਮਸ ਹੋ ਜਾਂਦੀ ਹੈਗੀ ਨਾ ਜੇ ਉਹ ਬੜਾਸ ਜੀ ਨਿਕਲ ਜਾਂਦੀ ਹੈਗੀ।
ਹਾਂ, ਹਾਂ-ਹਾਂ ਤੇ ਫੇਰ ਬੰਦਾ ਬਾਹਰ ਜਾਏ ਤਾਂ ਫਿਰ ਪਸੀਨਾ ਪਸੀਨਾ ਹੋ ਜਾਂਦਾ।
ਹਾਂਜੀ-ਹਾਂਜੀ। ਗਰਮੀ ਹੋ ਗਈ ਫੇਰ ਮੌਸਮ ਐਦਾਂ ਦਾ ਹੋ ਗਿਆ ਇੱਕ ਮਿੰਟੇ ਬਰਸਾਤ ਤੇ ਹੁਣ ਦ ਜੇ ਮੌਸਮ ਤਾਂ ਐਵੇਂ ਦਾ ਹੀ ਬਣਿਆ ਹੋਇਗਾ ਜੇ ਬਰਸਾਤ ਆਏਗੀ।
ਹਾਂ, ਹਾਂ ਪਰ ਆਉਂਦੀ ਨੀ। ਆਹ ਸਿਰਫ਼ ਧੁੱਪ ਨ ਨਿਕਲ ਰਹੀ ਲੇਕਿਨ ਗਰਮੀ ਪੂਰੀ ਐ।
ਅੱਛਾ-ਅੱਛਾ ਗਰਮੀ ਤਾਂ ਐਵੇਂ ਮੌਸਮ ਤਾਂ ਐਵੇਂ ਦਾ ਏਦਾਂ ਦਾ ਹੈਗਾ ਨਾ ਇਸ ਮੌਸਮ ਵਿੱਚ ਬੰਦਾ ਕੁਛ ਵੀ ਨੀ ਕਰ ਸਕਦਾ ਹੈਗਾ ਕੱਪੜੇ ਧੋਈਏ, ਕੱਪੜੇ ਬਾਹਰ ਰੱਖੀਏ ਫੇਰ ਇਕਦਮ ਬਰਸਾਤ ਆ ਜਾਂਦੀ ਆ ਗਿੱਲੇ ਹੋ ਜਾਂਦੇ ਨੇ ਕੱਪੜੇ ਵੀ।
ਬੰਦਾ ਬਾਹਰ ਘੁੰਮਣ ਜਾਏ ਤਾਂ ਵੀ, ਮੁਸੀਬਤ ਹੀ ਆਉਂਦੀ ਰੇ।
ਹਾਂਜੀ। ਮੌਸਮ ਦਾ ਐਵੇਂ ਏਦਾਂ ਦਾ ਐਵੇਂ ਦਾ ਹੀ ਮੌਸਮ ਅੱਛਾ ਲੱਗਦਾ ਹੈਗਾ। ਹਾਂਜੀ-ਹਾਂਜੀ
ਜਿਵੇਂ ਅਕਤੂਬਰ ਨਵੰਬਰ ਦਾ ਹੋ ਗਿਆ।
ਹਾਂਜੀ-ਹਾਂਜੀ ਹਾਂਜੀ-ਹਾਂਜੀ, ਹਾਂਜੀ ਵਧੀਆ ਜੀ ਵਧੀਆ।
ਨਾਸਤੇ 'ਚ' ਕੀ ਬਣਾਇਆ ਸੀ ਤੁਸੀਂ?
ਨਾਸ਼ਤੇ 'ਚ' ਆਪਾਂ ਅ ਸੈਂਡਵਿਚ ਬਣਾਏ ਸੀ।
ਅੱਛਾ, ਕਿਹੜੇ ਸੈਂਡਵਿਚ
ਆਲੂ ਦੇ ਬੱਚਿਆਂ ਨੂੰ ਨਾਸ਼ਤੇ ਵਿੱਚ ਤੇ ਤਾਂ ਕਰਕੇ, ਫਿਰ ਆਪਾ ਵੀ ਉਹ ਖਾ ਲਿੱਤੇ ਸੀ।
ਅੱਛਾ-ਅੱਛਾ ਓਕੇ ਤਾਂ ਆਲੂ ਵਿੱਚ ਕੀ-ਕੀ ਡਾਲਿਆ ਸੀ?
ਆਲੂ ਦੇ ਵਿੱਚ ਅਸੀਂ ਭਿੱਟੀ ਬਣਾਈ ਸੀ ਨਾ ਪੂਰੀ ਜੇ-ਜੇ, ਆਲੂ, ਮੈਸ਼ ਕੀਤੇ ਉਹਦੇ 'ਚ' ਅਸੀਂ ਥੋੜੇ ਜਿਹੇ ਪਿਆਜ ਪਾਏ ਵਿੱਚ ਸਾਰੇ ਮਸਾਲੇ ਪਾਏ ਜੀ ਨੂਨ, ਮਿਰਚ ਅਮਚੂਰ ਭਿੱਟੀ ਬਣਾ ਕੇ ਨਾ, ਫ਼ੇਰ ਅਸੀਂ ਬ੍ਰੈਡ ਦੇ ਵਿੱਚ ਸੇਕ, ਮਤਲਬ ਸੇਕ ਦਿੱਤੇ ਮਤਲਬ ਤਵੇ ਉੱਤੇ
ਅੱਛਾ ਇੱਕ ਸੈਂਡਵਿਚ ਮੇਕਰ ਵੀ ਤਾਂ ਆਉਂਦਾ।
ਹਾਂਜੀ ਪਰ ਉਹਨਾਂ ਪਤਾ ਕੀ ਅੱਛਾ ਵੀ ਲੱਗਦਾ ਹੈਗਾ ਮੈਨੂੰ ਤਾਂ
ਚਾ।
ਮੈਂ ਤਵੇ ਤੇ ਬਣਾ ਕੇ ਖੁਸ਼ ਹੈਗੀਏ ਤਵੇ ਦੇ ਦੋ-ਦੋ ਆ ਜਾਂਦੇ ਨੇ ਉਹ ਉੱਥੇ ਤਾਂ ਫਿਰ ਇੱਕ-ਇੱਕ ਹੀ ਬਣਾਣਾ ਪੈਣਾ।
ਨਹੀਂ ਸੈਂਡਵਿਚ ਤਵੇ ਵਾਲਾ ਵੀ ਆਉਂਦਾ ਇੱਕ ਸੈਂਡਵਿਚ ਮੇਕਰ
ਹਾਂਜੀ-ਹਾਂਜੀ।
ਉਹਨੂੰ, ਅਹ, ਬ੍ਰੈਡ ਨੂੰ ਉਹਦੇ ਵਿੱਚ ਡਾਲ ਕੇ ਉਹਨੂੰ ਸੇਕ ਲੋ।
ਹਾਂਜੀ-ਹਾਂਜੀ ਬਣਾਏ ਹੈਗੇ ਨੇ ਮੈਂ ਸਵੇਰੇ ਹਾਂਜੀ-ਹਾਂਜੀ ਪਤਾ ਕਿਆ ਤਵੇ ਦੇ ਪਹਿਲੇ ਤਵੇ ਨੂੰ ਅੱਛੀ ਤਰ੍ਹਾਂ ਗਰਮ ਕਰ ਲੋ ਨਾ।
ਹਾਂ-ਹਾਂ।
ਫਿਰ ਸਿਮ 'ਤੇ ਬਣਾ ਲਉ ਫਿਰ ਇੰਨੇ ਵਧੀਆ ਮਤਲਬ ਪਿੰਕ-ਪਿੰਕ ਜੇ ਗੁਲਾਬੀ-ਗੁਲਾਬੀ ਜੇ ਬਣ ਜਾਂਦੇ ਨੇ। ਸੁਆਦ ਬਣਦੇ ਨੇ।
ਹਾਂ ਉਹ ਵੀ ਵਧੀਆ ਲੱਗਿਆ।
ਹਾਂਜੀ
ਮੈਂ ਇੱਕ ਨਵੇਂ ਤਰੀਕੇ ਦੇ ਬਣਾਦੇ ਆਂ ਸੈਂਡਵਿਚ।
ਤੁਸੀਂ ਕਿਵੇਂ ਬਣਾਉਂਦੇ ਹੈਗੇ ਹੋ?
ਉਹਦੇ ਵਿੱਚ ਕੀ ਮੈ ਮਾੜਾ ਜਿਹਾ ਅ ਪਿਆਜ ਤੇ ਸ਼ਿਮਲਾ ਮਿਰਚ ਕੱਟ ਲੋ ਤੇ ਟਮਾਟਰ ਵੀ। ਤੇ ਉਹਦੇ ਵਿੱਚ ਲਸਣ ਵੀ ਕੱਟ ਕੇ ਡਾਲ ਲਿਓ, ਬਾਰੀਕ - ਬਾਰੀਕ। ਤੇ ਨਾਲ ਉਹਦੇ ਵਿੱਚ ਉਹਦੇ ਵਿੱਚ ਇੱਕ ਬੋ ਡਾਲ ਲਿਓ ਕਰੀਮ।
ਹਾਂਜੀ-ਹਾਂਜੀ
ਪਾੜੀ ਸੀ ਤੇ ਉਹਦੇ ਵਿੱਚ ਮੈਂ ਨਮਕ, ਚਿਲੀ ਪਲੈਕਸ ਤੇ ਉਹਦੀ ਗਲ ਡਾਲ ਕੇ ਮਿਕਸ ਕਰ ਲੋ ਤੇ ਬ੍ਰੈਡ ਵਿੱਚ ਉਹ ਭਰ ਦਿਓ।
ਅੱਛਾ, ਸੁਆਦ ਹੁੰਦਾ?
ਹਾਂ, ਉਹ ਬੜੇ ਸਵਾਦ ਬਣਦੇ ਆ।
ਠੀਕ ਅੱਛਾ ਨਹੀਂ ਵਹਿਦਾ ਅਸੀ ਵਿੱਚ ਮਿਕਸਰ ਮੈਂ ਬਣਾਉਂਦੀ ਸੀ, ਮਤਲਬ ਮਿਉਨੀਸ ਪਾ ਕੇ ਨਾ ਸ਼ਿਮਲਾ ਮਿਰਚ ਵਗੈਰਾ। ਤੇ ਪਿਆਜ ਪਾ ਕੇ ਤੇ ਜਿ ਅ ਮਸਾਲੇ ਉਹ ਮ-ਮ ਆਦੇ ਵਾਲੀ ਉਹਦੀ ਵੀ ਮਸ਼ੀਨ ਜੀ ਹੁੰਦੀ ਹੈਗੀ ਏ ਤੇ ਉਹਦੇ ਵਿੱਚ ਕਰਕੇ ਨਾ ਤੇ ਫਿਰ ਆਪਣਾ ਬ੍ਰੈਡ ਜ ਬ੍ਰੈਡ ਲਿੱਤੀ, ਉਹਦੋਂ ਤੇ ਲੇਪ ਕਰ ਦਿੱਤਾ। ਫੇਰ ਦੂਜੀ ਬਰੈਡ ਰੱਖ ਕੇ ਨਾ ਫਿਰ ਸਿਮ ਤੇ ਹੀ ਸੇਕ ਲਿੱਤਾ ਮਤਲਬ ਤਵੇ ਤੇ।
ਅੱਛਾ-ਅੱਛਾ, ਹਾਂ ਉਹ ਆ ਵਾਲ ਤਵੇ ਤੇ ਸੇਕੇ ਵ ਵਧੀਆ ਲੱਗਦੈ, ਮੈਂ ਫਿਰ ਅਸੀਂ ਆ ਵਾਲੇ ਤਵੇ ਤੇ ਸੇਕਦੇ ਆ, ਜੇ ਕਰੀਮ ਨੀ ਡਾਲਣੀ ਤੇ ਤੁਸੀਂ ਉਹਦੇ ਵਿੱਚ ਵੈਸੇ ਤੇ ਸਾਡੇ ਕੋਲੋਂ ਤਵੇ ਵਾਲਾ ਸੈਂਡਵਿਚ ਵਾਲਾ ਬਣਾਉਣ ਵਾਲਾ ਹੈ।
ਅੱਛਾ-ਅੱਛਾ-ਅੱਛਾ, ਹਾਂ ਮੇਰੀ ਉਹ ਮੇਰੀ ਜੇ ਦੇਰਾਣੀ ਕੋਲ ਵੀ ਹੈਗਾ ਏ, ਪਰ ਉਹ ਬਣਾਦੀ ਨੀ ਹੈਗੀ। ਮੈਨੂੰ ਤਾਂ ਤਵੇ ਤੇ ਅੱਛੀ ਲੱਗਦਾ ਹੈਗਾ। ਉਹ ਇੱਕ-ਇੱਕ ਬੁਣਾਉਣਾ ਪੈਂਦਾ, ਵੀ ਤਵੇ ਤੇ ਦੋ ਆ ਜਾਂਦੇ ਨੇ ਆਰਾਮ ਨਾਲ।
ਨਹੀਂ ਤੇ ਜੇ ਤੁਹਾਨੂੰ ਕੀ-ਕੀ ਨਾ ਉਹਦੇ ਵਿੱਚ ਉਹ ਕਰੀਮ ਨਹੀਂ ਡਾਲਨੀ ਤੇ ਤੁਸੀਂ ਮਾੜੀ ਜਿਹੀ ਦਹੀਂ ਵੀ ਡਾਲ ਸਕਦੇ ਹੋ, ਉਹਦਾ ਮਾੜਾ ਜਿਹਾ ਪਾਣੀ ਨਿਕਾਲ ਕੇ।
ਅੱਛਾ-ਅੱਛਾ
ਉਹ ਵੀ ਵਧੀਆ ਲੱਗਦੈ।
ਅੱਛਾ-ਅੱਛਾ
ਹਾਂਜੀ
ਉਹ ਬਣਾ ਕੇ ਵੇਖਾਂਗੀ ਫਿਰ ਮੈਂ ਨਾ, ਜਿਹੜਾ ਤੁਸੀਂ ਦੱਸਦੇ ਪੈ ਗਏ ਉਹ। ਹਾਂ, ਹਾਂਜੀ-ਹਾਂਜੀ। ਔਰ
ਬਸ ਵਧੀਆ, ਚਲੋ ਚੰਗਾ ਜੀ ਫਿਰ, ਸਸਰੀ ਅਕਾਲ।